ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹੋਰ ਠੀਕ ਆ ਹਾਂਜੀ ਹਾਂਜੀ ਠੀਕ ਆ ਤੁਸੀਂ ਦੱਸੋ
ਹੈ ਵਧੀਆ ਵਧੀਆ ਹੋਰ
ਮੈਂ ਐਵੇਂ ਪੁੱਛ ਰਹੀ ਸੀਗੀ ਤੁਹਾਨੂੰ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਹ ਮਤਲਬ ਕਿ ਚੌਵੀ ਮਹੀਨੇ ਮਤਲਬ ਕਿ ਬਾਰਾਂ ਮਹੀਨੇ ਚੌਵੀ ਦਿਨ ਹਨਾ
ਤੀ ਦੇਨ
ਠੀਕ ਸੋਰੀ ਸਾਗ ਚੱਲਦਾ ਆ ਤੇੋ ਸਾਗ ਤੁਸੀਂ ਗਰਮੀਆਂ ਚ ਕਿੱਥੋਂ ਲੈ ਕਨ
ਉਹ ਮਤਲਬ ਆਟ ਗਰਮੀ ਚ ਤਾਂ ਬਰ ਤੋਂ ਬਣ ਜਾਣਾ
ਅੱਛਾ
ਆਹ ਦੇਖੀ ਹੁਣੀ ਉਹਨੇ ਬੇਲ ਨ ਜਾਂ ਖਲਾਈ ਤੋਂ ਬੇਲ ਤੋਂ
ਹੂੰ ਹੂੰ
ਉਹ ਸਠ
ਜ ਉਹ ਚਲਾਈ ਬਾਥੂ ਹੁੰਦਾ ਜਿਹੜਾ
ਚਲਾਈ ਨਾ ਬਾਥ ਹੋਰ ਚੀਜ਼ ਹੈ ਚਲਾਈ ਹੋਰ ਚੀਜ਼
ਚਲਾਈ ਕੀ ਹੁੰਦਾ।
ਹੈਂ।
ਚਲਾਈ ਕੀ ਹੁੰਦਾ।
ਚਲਾਈ ਬਾਰੇ ਪੁੱਛੋ ਮੰਮੀ ਨੂੰ
ਚਲਾਈ ਕੀ ਹੁੰਦਾ ਬਾਥੂ ਹੁੰਦਾ ਸਾਡੇ ਬਾਥੂ ਕਹਿੰਦੇ ਨੇ।
ਬਾਥੂ ਦਾ ਹੋਰ ਚੀਜ਼ ਆ ਚਲਾਈ ਯਾਰ ਬਾਥੂ ਚ ਨੀ ਫ਼ਰਕ ਪਤਾ। ਚਲਾਈ ਚੌੜੇ ਪੱਤਿਆਂ ਦੀ ਹੁੰਦੀ ਆ। ਬਾਥੂ ਤਾਂ ਨਾਲ ਤਾਂ ਸਿਆਲ ਚ ਹੁੰਦਾ ਬਾਥੂ ਤਾਂ ਗਰਮੀ ਚ ਤਾਂ ਬਾਥੂ ਹੁੰਦੀ ਨੀ ਨਾਲੇ। ਗਰਮੀ ਤੇ ਬਾਥੂ
ਅੱਛਾ।
ਮੰਮੀ ਨੂੰ ਪੁੱਛਿਆ।
ਸਿੰਮੀ ਨੂੰ ਪੁੱਛਿਆ।
ਇਹਨੂੰ ਦਾ ਕੀ ਪਤਾ ਉਹ ਹਿਸਾਬ ਤੇਰੇ ਵਰ ਗੁਡਰਨਾ ਮੰਮੀ ਨੂੰ ਪੁੱਛ ਕੇ ਦੇਖ ਉਹ ਨੂੰ ਪਤਾ।
ਮੰਮੀ ਮੇਰੀ ਬਾਹਰ ਆ ਹਜੇ।
ਜਾਓ ਪਿੰਡਾਂ ਦੇ ਜਵਾਕੋ।
ਅਸੀਂ ਪਿੰਡਾਂ ਦੇ ਹਾਂ ਬਟ ਸਾਨੂੰ ਇਹਨੂੰ ਨੀ ਨਾ ਪਤਾ ਹੈਗਾ।
ਪਤਾ ਹੋਣਾ ਚਾਹੀਦਾ ਤਾਂ ਨੋਰਮਲ ਵਰਡ ਨੇਗੇ ਚੜਾਈ ਦਾ ਨੀ ਪਤਾ ਦੱਸ ਚਲਾਈ ਨਾ ਭੂਜੀ ਨੀ ਸਵਾਦ ਬਣਦੀ ਹੈ ਭੂਜੀ ਖਾਧੀ ਆ ਚਲਾਈ
ਹੂੰ ਅਸੀਂ ਕਦੇ ਸੁਣਿਆ ਹੀ ਨਹੀਂੀ ਇਹ ਅਸੀਂ ਖਾਵਾਂਗੇ ਕਿੱਥੋਂ।
ਹੂੰ ਚੱਲ ਤੇ ਭਰ ਕੇ ਦੇਖ ਲਓ ਫੇਰ ਗੂਗਲ ਤੇ ਕੀ ਆ ਚਲਾਈ।
ਸਾਡੇ ਤਾਂ ਚਲਾਈ ਦੇ ਲੱਡੂ ਬਾਥੂ ਦੇ ਲੱਡੂ ਐਵੇਂ ਕਹਿੰਦੇ ਨੇ।
ਓਏ ਉਹ ਬਾਥੂ ਅੱਡ ਹੁੰਦਾ
ਹੂੰ
ਬਾਥੂ ਦਾ ਪਤਾ ਮੈਨੂੰ।
ਹੂੰ
ਬਾਥੂ ਤਾਂ ਹੋਰ ਚੀਜ਼ ਆ ਇਹਦੇ ਇਹਦੇ ਨਾਲ ਥੋੜੇ ਜਹੇ ਨਰਮ ਮਤਲਬ ਕੇ ਲਾਈਟ ਯਲੋ ਜ ਪੱਤੇ ਹੁੰਦੇ ਨੇਗੇ ਦੇ ਚਲਾਈ ਦੇ। ਉਹ ਤਨੇ ਦੇਖਣ ਨਾਲ ਸ਼ਾਇਦ ਨਾਲੀਆਂ ਨੂੜੀਆਂ ਦੇ ਉੱਪਰ ਆਮ ਹੋਈ ਹੁੰਦੀ ਇਹ
ਅੱਛਾ, ਅੱਛਾ
ਯਾਰ ਮੈਂ ਉੱਪਰ ਉਪਰ ਨਾ ਥੋੜ੍ਹੇ ਜਿਹੇ ਉਹ ਹੁੰਦੇ ਨੇ ਬੁਰਜੀ ਜਿਵੇਂ ਅੰਬਾਂ ਦੇ
ਮੰਮਾ ਡੈਡੀ ਨੂੰ ਜਾ ਕੇ ਪੁੱਛ ਹੂੰ ਹੂੰ ਚਲਾਈ
ਦੂਜੇ ਫੋਨ ਤੇ ਭਰ ਕੇ ਦੇਖ ਲੈ ਚਲਾਈ ਕੀ ਹੁੰਦੀ ਆ ਦੇਖਿਆ ਤਾਂ ਹੁਣਾ ਪਤਾ ਨੀ ਵੀ ਇਹ ਆ ਪਿੰਡਾਂ ਦੇ ਤਾਂ ਸੌ ਪ੍ਰਸੈਂਟ ਹੁੰਦੇ ਹੀ ਇਹ
ਅੱਛਾ ਅੱਛਾ ਠੀਕ ਹੈ ਸਮਝ ਗਈ ਇਹ ਜਿਹਨੂੰ ਆਪਾਂ ਕੁਆੜ ਦਾ ਕਹਿੰਦੇ ਆ ਕਬਾੜ ਕਹਿੰਣੇ ਆ ਜਿਨੂੰ
ਇਹਨੂੰ ਕਬਾੜ ਕਹਿਦੇ ਹੋ ਤੁਸੀਂ
ਹਾਂ
ਜਾ ਓਏ ਸਿਆਣੇ ਬੱਚੇ
ਸਾਨੂੰ ਕੀ ਪਤਾ ਸੀ
ਇਹਨੂੰ ਚਲਾਈ ਕਹਿੰਦੇ ਨੇ ਅਸੀ ਬਥੇਰੀ ਵੀ ਪੈਂਦੀ। ਹੂੰ ਅਲੱਗ। ਭਲਾਈ ਹੋਈ ਆ ਨਾ ਉੱਥੇ ਬਾੜੀ ਚ। ਨੀ ਬਾਲ ਬਹੁਤ ਚੜਨ ਲੱਗ ਗਏ ਕੀ ਚੱਕਰ ਆ।
ਗਰਮੀਆਂ ਮੇਰੇ ਵੀ ਝੜ ਰਹੇ ਨੇ।
ਬਹੁਤ ਜਿਆਦਾ ਝੜ ਗਏ ਮੇਰੇ ਤੇਰੇ ਤੋ ਵੀ ਘੱਟ ਰਹਿਗੇ।
ਗਰਮੀ ਕਰਕੇ ਆ ਦਹੀਂ ਲੱਸੀ ਨਾਲ ਸਿਰ ਧੋ ਲਿਆ ਕਰੋ।
ਬਸ ਉਹ ਵੀ ਹੁਣ ਮੈਂ ਸਭਣੀ।
ਸੂਗੀ ਕੀ ਦਿੱਤਾ।
ਹਮ ਕਾਠੀ ਕਾਠੀ ਆਈ ਹੈ ਕਾਠੀ।
ਪਾਟੋ ਆਈ ਹੈ।
ਘਾਟੋ ਅਜੱਸ ਘਾਟੋ।
ਕੀ ਨਾਮ ਰੱਖਿਆ।
ਉਹਦਾ ਨਾਮ ਰੱਖਿਆ ਬੜਾ ਸੋਹਣਾ।
ਕੀ ਨਾਮ ਆ। ਆ।
ਹੈਂ।
ਕੋਈ ਨਾ ਸੋਹਣਾ ਨਾਮ। ਹੂੰ।
ਹਰਮਨ ਰੱਖਿਆ ਦਾ ਨਾ ਹਰਮਨ।
ਸੋਨਾ ਨਾਮ। ਬਹੁਤ ਸੋਹਨਾ।
ਹੂੰ ਪਹਿਲਾਂ ਮਹਾ ਸਿਮਰਨ ਰੱਖ ਦਿੰਦੇ ਆ ਫਿਰ ਛੱਡ ਪਰਾਂ ਮਹਾਂ ਰਮਨ ਨੇ ਠੀਕ ਆ।
ਕਿਦਾਂ ਖਰਾਬ ਆ।
ਹੂੰ।
ਮੁੱਕੀਆਂ ਪੈਨਗੀਆ ਤੇਰੇ।
ਹ।
ਮੁੱਕੀਆਂ ਪੈਣਗੀਆਂ ਤੇਰੇ ਮੁੱਕੀਆਂ।
ਮੂੰਗੀ ਤੋਂ ਹਮ ਖਾਤੇ ਨਹੀਂ ਹੈ ਜੀ ਉਹ ਅੱਛਾ ਨਹੀਂ ਲਗਦਾ।
ਅੱਛਾ ਤੇ ਮੈਂ ਕੀ ਕਹਿੰਦੀ ਸੀਗੀ। ਤੁਸੀਂ ਜਿਵੇਂ ਅਨੰਦਪੁਰ ਸਾਹਿਬ ਵੀ ਗਏ ਹੋ ਕਦੇ।
ਅਨੰਦਪੁਰ ਸਾਹਿਬ ਹਾਂ ਪਿਛਲੇ ਸਾਲ ਗਏ ਸੀਗੇ।
ਵਿਰਾਸਤ ਤੇ ਖਾਲਸਾ ਚ ਗਏ ਓ।
ਰਸ ਤੇ ਖਾਲਸਾ ਚ ਗਏ ਆ ਜੀ ਮੂਸੇ ਸੈਫਲੀ ਆਰਕੀਟੈਕ। ਚਰਈ ਉਹਦਾ ਪਤਾ ਤੁਹਾਨੂੰ ਮੂਸੇ। ਸੈਫਲੀ। ਹੈਲੋ।
ਹਾਂਜੀ।
ਉੱਥੇ ਤਾਂ ਆਪਣੇ ਮਤਲਬ ਸਿੱਖ ਇਤਿਹਾਸ ਦੇ ਰਿਲੇਟਡ ਨੇ ਜਿੱਦਾਂ ਕੋਈ ਆਹ ਨੇ ਬਣਾਏ ਹੋਏ ਉਹਨਾਂ ਦੀਆਂ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਉਹ ਬਣਾਇਆ ਹੋਇਆ ਉਹਨਾਂ ਦਾ ਵੰਸ਼ ਲਈ। ਕੋਈ ਉਹਨਾਂ ਦੀਆਂ ਮੂਰਤੀਆਂ ਵਗੈਰਾ। ਤੇ ਡਾਇਗ੍ਰਾਮ ਲੱਗਾ ਹੋਇਆ ਨੇ ਕਾਫੀ ਪੋਸਟਰ ਮਤਲਬ ਇਤਿਹਾਸ ਇਥੇ ਇਤਿਹਾਸ ਲਿਖਿਆ ਹੋਇਆ ਜ਼ਿਆਦਾਤਰ।
ਜ਼ਿਆਦਾਤਰ ਇਤਿਹਾਸ ਹਾਂ ਆਰਕੀਟੈਕਚਰ ਦਾ ਡਿਜ਼ਾਇਨ ਆ।
ਹਾਂ ਜਿਹੜੀਆਂ ਮੂਰਤੀਆਂ ਬਣਾ ਮਤਲਬ ਉਹ ਬੋਲਣ ਵਾਲੀਆਂ ਵੀ ਨੇ ਜਿਵੇਂ ਬਜੇ ਸਾਹਮਣੇ ਖੜੋ ਪਰ। ਦੇਖ ਨੀ ਸਕਦੇ ਕਿ ਮਤਲਬ ਅਸਦੀਆਂ ਨਕਦੀਆਂ ਵੀ ਇੰਨੀ ਵਧੀਆ ਚੀਜ਼ ਆ।
ਮੋਸ ਸੈਪਦੀ ਨੇ ਇਹਨੂੰ ਤਿਆਰ ਕੀਤਾ ਹੋਇਆ।
ਹਮ-ਹਮ ਆਰਕੀ ਚੈੱਕ ਤਿਆਰ ਕਰਨ ਵਾਲੇ ਹੋਰ ਨੇ ਆਰਕੀ। ਆਰਕੀਟੇਕ ਹੋਰ ਹੁੰਦਾ।
ਇੱਕ ਚੀਜ਼ ਹੋਰ ਵੀ ਇਹਨਾਂ ਨੇ ਬਣਾਈ ਹੋਈ ਆ ਤੁਸੀਂ ਵੇਖੀ ਆ।
ਕੀ ਚੀਜ਼।
ਓ ਜਿਹਦੇ ਵਿੱਚ ਜਿਹੜੇ ਉਹ ਜਥੇ ਵਾਲੇ ਬਾਬੇ ਹੁੰਦੇ ਨੇ ਹਨਾ ਉਹਨਾਂ ਨੂੰ ਰੋਬੋਟ ਦੀ ਤਰ੍ਹਾਂ ਇਹਨਾਂ ਨੇ ਤ ਤਿਆਰ ਕੀਤਾ ਹੋਇਆ।
ਆਹ ਹਾਂ ਪਤਾ ਮੈਨੂੰ ਦੇਖਿਆ ਮੈਨੂੰ ਉਹਨਾਂ ਚ ਉਹ ਸਪੀਚ ਦੇ ਰਹੇ ਹੁੰਦੇ ਨੇ ਸਾਹਮਣੇ ਖੜੇ
ਤੇ ਜਿਵੇਂ ਬੰਦਿਆਂ ਦੇ ਹੱਥਾਂ ਤੇ ਨੀ ਬਾਲ ਹੁੰਦੇ ਆ ਆਪਣੇ ਬਾਲ ਹੁੰਦੇ ਨੇ
ਸੇਮ ਬੰਦੇ ਹੀ ਵਾਂਗੂ ਬਣਾਇਆ ਹੋਇਆ ਬੋਲਦੇ ਵੀ ਲਿਪਸਿੰਗ ਪ੍ਰੋਪਰ ਕਰਦੇ ਨੇ ਉਹ
ਹਾਂ ਮੈਂ ਟੱਚ ਕਰਕੇ ਦੇਖਿਆ ਸੀ ਉਹਨਾਂ ਨੁ
ਅੱਛਾ
ਹਮ ਮੈਨੂੰ ਐ ਸੀ ਮੈਂ ਕਿਹਾ ਕਿਤੇ ਬੰਦੇ ਬੋਲ ਰਹੇ ਨੇ ਅੰਦਰ ਮੂੰਹ ਧੋਹ ਲਈਏ ਸਾਰੇ ਜਾਣੇ ਰਲਕਾ!
ਹਮ ਆ ਕੀ ਕੇਹਂਦੀ ਆ ਗੂਡੀ
ਇਹ ਆਹੀ ਭੋਂਕੀ ਜਾਦੀ ਆ ਕੁੱਤੇ ਵਾਂਗੂ
ਹੇਂ-
ਕਰਦੇ ਹੋਏ ਜ ਅਗਗੇ
ਕਰਦੇ ਲਾਜ ਇਹਦਾ ਫੜਕੇ
ਨਹੀਂ ਦਾਦੀ ਦੱਸਣ ਦੀ ਸੀ ਬਿਮਾਰ ਹੋ ਰਹੀ ਆ!
ਹਾਂ-
ਡਿਪ੍ਰੈਸ਼ਨ ਚ ਏ
ਹਮ-ਹਮ- ਹਮ।
ਤਿੰਨ ਕੁ ਚਾਰ ਕੁ ਵਜੇ ਸੁੱਤੀ ਆ ਪੰਜ ਕੁ ਵਜੇ ਦੋ ਦਿਨ ਹੋ ਗਏ ਸੋਈ ਨਹੀਂ ਸੀ! ਹਮ।
ਉਹੇ ਤੈਨੂੰ ਮੈਂ ਦੱਸਿਆ ਨੀ ਸੀ ਉਹ ਇੱਕ ਕੁੜੀ ਕਲਾਸ ਦੀ ਮਿਲੀ ਇੱਕ
ਹਮ-ਹਮ
ਇੱਧਰ ਕਰ ਸਕਦਾ ਹਾ ਆਪਾਂ ਇਹੀ ਜੀ ਗੱਲ ਤਾਂ
ਆਹੋ, ਕਰ ਕਰ ਸਕਦੇ ਆ
ਬਈ ਕੀ ਹਰਮਨ ਮੈਸੇਜ ਕਰਦੀ ਆ ਨਾ ਓ
ਅੱਛਾ
ਉਹ ਮਾਂ ਤੂੰ ਬਾਈ ਮੈਨਾ ਨਾ ਮੈਸੇਜ ਕਰਿਆ ਕਰ ਮਹਾਂ ਮੇਰੀ ਤਾਂ ਘਰ ਆਲੀ ਗੁੱਸਾ ਕਰਦੀ ਆ
ਗਲਤ ਹੀ ਬੋਲਤਾ ਹੈ
ਹੋਰ ਕਹਿੰਦੀ ਉਹਦਾ ਨੰਬਰ ਦੇਦੇ ਕਹਿੰਦੀ ਮੈਂ ਉਹਨੂੰ ਕਹਿ ਦਿੰਦੀ ਉਹ ਮੇਰਾ ਵੀਰਾ ਮਾ ਔ ਨੀ ਮੰਨਣੀ ਔਤ ਤੋਂ ਬਾਦ ਅ ਤੂੰ ਰੈਣ ਦੇ ਵਾ
ਹੋਰ ਮੈਨੂੰ ਪਰਸੋਂ ਨੇ ਫੋਨ ਲਾ ਕੇਦੇ ਮਹਾਰਮਨ ਮਹਾਰਮਨ ਦੀ ਜਵਾ ਤੇਰੇ ਵਰਗੀ ਆਵਾਜ਼ ਆ। ਹਣ ਨੂੰ
ਅੱਛਾ
ਮੈਂ ਹਰਮਨ, ਹਰਮਨ ਕਹੀ ਆ ਮੈਂ ਨਹੀਂ ਯਾਰ ਹਰਮਨ ਕਿੱਥੇ। ਕਹਿੰਦੀ ਹਰਮਨ ਕੌਣ ਆ। ਮਹਾ ਤੂੰ ਤਾਂ ਦੱਸ ਦੇ ਕੌਣ ਆ। ਮੈਂ ਤੂੰ ਤਾਂ ਔਰ
ਆਨੀ ਮੇਰਾ ਪਤਾ ਨੀ।
ਦੱਸਿਆ ਸੀ ਉਨੂੰ ਮੈਂ ਵਹਾਂ ਸਾਡੀ ਕੁੜੀ ਐ ਵਹਾਂ ਇੱਕ।
ਕਾਲੋ ਪ੍ਰੀਤ।
ਕਾਲੋ ਪ੍ਰੀਤ ਹਾਂ ਕਾਲੋ ਪ੍ਰੀਤ ਆ ਮੈਂ ਇਹ ਤਾਂ ਸੋਹਣੀ ਆ ਕੁੜੀ ਸਾਡੀ ਮੇ ਤੋਂ ਸੋਹਣੀ ਆ ਯਾ ਤੇ।
ਹਮ ਤੁਸੀਂ ਮੈਨੂੰ ਵੀਡੀਓਜ਼ ਨੀ ਭੇਜੇ ਉੱਦਣ ਵਾਲੀਆ।
ਉਹ ਪਈਆਂ ਨੇ ਮੈਂ ਡਾਊਨਲੋਡ ਨੀ ਕਰੀਆਂ ਹਜੇ ਅੱਜ ਭੇਜੂ ਕੋਈ ਨਾ ਤੈਨੂੰ ਜ਼ਰੂਰ-ਜ਼ਰੂਰ, ਜ਼ਰੂਰ।
ਜ਼ਰੂਰ-ਜ਼ਰੂਰ, ਜ਼ਰੂਰ-ਜ਼ਰੂਰ, ਜ਼ਰੂਰ ਭੇਜਿਓ।
ਹਮਾਰੀ ਸ਼ਾਦੀ ਮੈਂ ਨਾ ਜ਼ਰੂਰ-ਜ਼ਰੂਰ ਆਨਾ।
ਮੇਰੇ ਮਾਮੂ ਕੀ ਸ਼ਾਦੀ ਮੇ ਜਲੂਲ-ਜਲੂਲ ਆਨਾ।
ਹਾਂਜੀ
ਬਹੁਤ ਵਧੀਆ ਹੋਰ ਵਧੀਆ ਬਸ ਬਣਨਾ ਬਣਾਉਣਾ ਕੀ ਐਨੇ। ਕਲਾਸਾ ਚੱਲ ਰਹੀਆਂ ਨੇ। ਅੱਜ ਸੰਡੇ ਸੀਗਾ ਮੈਂ ਗਈ ਨੀ।
ਅੱਛਾ, ਸੰਡੇ ਨੂੰ ਆਫ ਹੁੰਦਾ।
ਹਾਂਜੀ
ਚਲੋ ਵਧੀਆ-ਵਧੀਆ।
ਤਾਂ ਕਰਕੇ ਅੱਜ ਮੈਂ ਗਈ ਨੀ।
ਉਹ ਤੇਨੇ ਵਰਤ-ਵੁਰਤ ਰੱਖੇ ਹੋਣੇ ਆ ਨਾ ਪਹਿਲਾ। ਵਰਤ ਰੱਖਦੀ, ਵਰਤ ਰੱਖਦੀ ਹੁੰਦੀ ਪਹਿਲਾ।
ਨਹੀਂ ਇੱਕ ਵਾਰੀ ਮੈਂ ਸ਼ਿਵ ਸ਼ਿਵਯਾਤਰੀ ਦਾ ਰਖਿਆ ਸੀ ਮੇਰੇ ਬ੍ਰਦਰ ਨੇ ਮੈਨੂੰ ਕੁੱਕੜੀ ਖਵਾਤੀ ਸੀ ਟੁੱਟ ਗਿਆ ਸੀ ਉਹ ਤੋਂ ਬਾਅਦ ਮੈਂ ਕਦੇ ਰੱਖਿਆ ਨੀ।
ਅੱਛੀ ਉਹ ਤਾਂ ਪਹਿਲਾਂ ਹੀ ਰੱਖੇ ਕਦੀ।
ਨਾ
ਏ ਮਤਲਬ ਏ ਵੀ ਨਾ ਇੱਕ ਸਾਈਕੋਲੋਜੀ ਬਣੀ ਹੋਈ ਆ ਮਤਲਬ ਕੇ ਲੋਜਿਕ ਵਜੋਂ ਜੇ ਸਟਾਰਟ ਹੋਏ ਤੇ ਮਤਲਬ ਏ ਲੋਕਾਂ ਨੇ ਉਹ ਬਣਾ ਲਏ ਇਹ। ਮਤਲਬ ਜਿਹੜੇ ਕਿ ਰਿਸ਼ੀ ਮੁਨੀ ਸੀਗੇ ਪਹਿਲਾ ਇਹ ਜਿਵੇਂ ਹੁਣ ਆਪਾਂ ਕਹਿੰਦੇ ਵੀ ਅੰਨ ਇਹ ਨਾ ਨੀਂਦ ਦਾ ਕਾਰਨ ਹੈ ਕੰਨ।
ਅੱਛਾ ਰੋਟੀ ਖਾ ਕੇ ਤਾਂ ਹੀ ਆਪਾਂ ਨੂੰ ਨੀਂਦ ਆਂਦੀ ਐ।
ਬਾਕੀ ਉਹ ਇਹ ਮਨ ਤੇ ਭਾਰ ਹੁੰਦਾ ਜੇ ਮਤਲਬ ਆਪਾਂ ਮਨ ਤੇ ਭਾਰ ਕਰ ਲਿਆ ਆਪਣੇ ਸਰੀਰ ਨੂੰ ਕੰਟਰੋਲ ਕਿਉਂਕਿ ਮਨ ਨੇ ਕਰਨਾ। ਤੂੰ ਕੋਈ ਵੀ ਚੀਜ਼ ਆ ਆਪਣੇ ਆਪ ਨੂੰ ਜਿਵੇਂ-ਜਿਵੇਂ ਆਪਾਂ ਲ ਲਾ ਵੀ ਹੈਨਾ ਵਾਸ਼ਰੂਮ ਵਗੈਰਾ ਜਾਣਾ ਔ ਤੂੰ ਨਹੀਂ ਸੋਚੇਗ ਉਹਦੇ ਬਾਰੇ। ਮਤਲਬ ਉਹ ਪਤਾ ਨੀ ਲੱਗਣਾ ਜਦ ਮੈਂ ਸੋਚ ਲਿਆ ਵੀ ਮੈਨੂੰ ਜਾ ਨਈ ਬੜਾ ਸਿਰ ਦਰਦ ਹੋ ਗਿਆ ਜਾ ਵਾ ਕੁਛ ਵੀ ਹਨਾ ਉਹ ਤੇ ਦਿਮਾਗ ਤੇ ਭਾਰ ਕਰਨ ਲੱਗ ਗਿਆ ਹਾਂ। ਇਹ ਸਾਈਕੋਲੋਜੀ ਆ।
ਜੋ ਚੀਜ਼ ਆਪਾਂ ਮੰਨੀ ਜਾਵਾਂਗੇ
ਉਹ ਦਿਮਾਗ ਤੇ ਹਾਂ ਬਸ ਉਹ ਕਿਉਂਕਿ ਕੰਟਰੋਲ ਦਿਮਾਗ ਨੇ ਕਰਨਾ। ਸਾਰੀ ਬੋਡੀ ਨੂੰ ਜਦੋਂ ਦਿਮਾਗ ਤੇ ਭਾਰ ਕਰਦਦੇ ਨਾ ਦੀ ਪਰ ਉਹ ਪਤਾ ਉਹ ਭੁੱਖੇ ਰਹਿਣ ਨਾਲ ਨੀ ਹੈਗਾ ਸੀ ਉਹ ਨਾ ਮਤਲਬ ਐਵੇਂ ਆ ਵੀ ਉਹ ਕਈ ਜਿਵੇਂ ਕ ਫਲ ਫਰੂਟ ਤੋਂ ਦੇਖ ਖਾਂਦੇ ਨੇਗੇ ਉਹ ਚਾ ਭੁੱਖੇ ਤਾਂ ਨੀ ਰਹਿੰਦੇ ਮਤਲਬ ਕਹਿੰਦੇ ਵੀ ਹਫ਼ਤੇ ਚ ਜਾਂ ਮਹੀਨੇ ਦੇ ਵਿੱਚ ਵੀ ਇੱਕ ਦਿਨ ਇਹੋ ਜਿਹਾ ਹੋਣਾ ਚਾਹੀਦਾ ਸੀਗਾ ਜੋ ਇੱਕ ਦਿਨ ਇਕੱਲਾ ਪਾਣੀ ਪੀ ਲਿਆਦੇ ਨੇ। ਠੀਕ ਆ ਜਾਂ ਇੱਕ ਦਿਨ ਇਕੱਲੇ ਫਲ ਫਰੂਟ ਖ ਲਈ ਜਾਂ ਇੱਕ ਦਿਨ ਨਹੀਂ ਖਾਧਾ ਕੁਛ ਐਵੇਂ ਮਤਲਬ ਉਹ ਇੱਕ ਆਪਣੀ ਬੋਡੀ ਜਿਵੇਂ ਵੀ ਲਾ ਲਾ ਹਾਰਮੋਨ ਲਈ ਲਾ ਲਾ ਜਾਂ ਕਿਵੇਂ ਵੀ ਉਹ ਸੈਟ ਕਰਨ ਲਈ ਸੀਗਾ। ਵੀ ਪਰ ਆਪਣੇ ਲੋਕਾਂ ਦੇ ਰਿਵਾਜ਼ ਬਣਾ ਲਿਆ ਉਹ ਕਿ ਐਵੇਂ ਵਰਤ ਰੱਖਣ ਨਾਲ ਕੁਛ ਐਵੇਂ ਐਵੇਂ ਹੁੰਦਾ।
ਬਾਰਾਂ ਮਹੀਨੇ ਤੀ ਦੀਨ ਫਾਸ ਰੱਖੀ ਜਾਂਦੇ ਨੇ
ਹਮ, ਇਹ ਤਾਂ ਮੇਰੀ ਮੰਮੀ ਪਹਿਲਾਂ ਹੁਣ ਨਾ ਅਮ੍ਰਿਤ ਸ਼ਕਿਆ ਪਹਿਲਾਂ ਹਿੰਦੂ ਧਰਮ ਨਾਲ ਵਧੀਆ ਜੁੜੇ ਹੋਏ ਸੀ।
ਅੱਛਾ ਚਲੋ ਕਰਦੇ ਹ
ਵਧੀਆ ਪਹਿਲਾ ਪਾਠ ਪੂਜਾ ਕਰਦੇ ਸੀਗੇ ਓਕੇ ਜੀ ਠੀਕ ਆ ਠੀਕ ਆ ਜੀ ਠੀਕ ਆ।